ਹੈਲੋ।
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ ਹਾਂਜੀ।
ਹੋਰ ਠੀਕ ਓ ਤੁਸੀਂ।
ਹਾਂਜੀ ਹਾਂਜੀ ਤੁਸੀਂ ਸੁਣਾਓ।
ਵਧੀਆ ਜੀ ਹੋਰ ਘਰ ਦੇ ਸਭ ਠੀਕ ਨੇ।
ਹਾਂਜੀ ਹਾਂਜੀ ਸਭ ਠੀਕ ਨੇ।
ਚੱਲ ਵਧੀਆ ਹੈਗਾ ਵਾ। ਹੋਰ, ਸੁਣਿਆ ਤੁਸੀਂ ਹਰ ਹਫ਼ਤੇ ਉੱਧਰ ਜਾਂਦੇ ਹੋ ਦਰਬਾਰ ਸਾਹਿਬ।
ਹਾਂਜੀ ਹਾਂਜੀ ਗੁਰੂ ਸਾਹਿਬ ਕਿਰਪਾ ਕਰਦੇ, ਲੈ ਜਾਂਦੇ ਆ ਜੀ, ਹਾਂਜੀ ਹਾਂਜੀ। ਤੁਸੀਂ ਨੀ ਜਾਂਦੇ?
ਹਾਂਜੀ ਚੱਲੇ ਜਾਈਦਾ, ਜਦੋਂ ਪਰਮਾਤਮਾ ਬੁਲਾਉਂਦੇ ਆ, ਸਾਡਾ ਹਰ ਤੇ ਨੀ ਹੁੰਦਾ, ਚੱਲੋ ਮਹੀਨੇ ਡੇਢ ਮਹੀਨੇ ਬਾਅਦ, ਚਲੋ ਪਰਮਾਤਮਾ ਬੁਲਾਂਦਾ ਤੇ ਚਲੇ ਜਾਂਦੇ ਆਂ।
ਕੋਈ ਉਹ ਤੁਹਾਡੇ ਵਾਂਗੂੰ, ਮਤਲਬ ਮੇਨ ਉੱਥੇ ਘੱਟ ਹੀ ਹੁੰਦਾ ਹੈਗਾ।
ਹਾਂਜੀ ਹਾਂਜੀ।
ਹਾਂਜੀ, ਏਹਿਯੋ ਸ਼ਾਮੀ ਵਾਲੀ ਗੱਡੀ ਜਾਂਦੇ ਹੋ, ਫਿਰ ਤੁਸੀਂ ਵੀ।
ਹਾਂ ਹਾਂਜੀ ਹਾਂਜੀ ਸਾਡੇ ਛੇ ਵਾਲੀ, ਛੇ ਵਾਲੀ।
ਛੇਹ ਵਜੇ, ਆਹ ਉਹੀੳ ਪੌਣੇ ਬਾਰਾਂ ਤੱਕ ਪਹੁੰਚ ਜਾਂਵਾਂਗੇ ਉੱਥੇ।
ਹਾਂਜੀ ਹਾਂਜੀ। ਤੇ ਤੁਸੀਂ ਅੰਮ੍ਰਿਤਸਰ ਦੇ ਜਿਹੜੇ ਗੁਰਦੁਆਰੇ ਲੋਕਲ ਜਾਂ ਦੂਰ ਜਿਹੜੇ ਹੈਗੇ ਨੇ, ਉਹ ਵੀ ਤੁਸੀਂ ਦੇਖੇ ਹੀ ਹੋਣੇ ਨੇ।
ਹਾਂਜੀ, ਔ ਮਤਲਬ ਇਹੀ ਉਹ ਟ੍ਰਰੇਨ ਛੇਹ ਵਾਲੀ ਜਾਂਦੇ ਹਾਂ ਨਾ ਆਪਾਂ।
ਹਾਂਜੀ।
ਤੇ ਫਿਰ ਮਤਲਬ, ਰਾਤੀ ਲਗਭਗ ਪੋਣੇ ਬਾਰਾਂ ਵਜੇ ਤੱਕ ਪਹੁੰਚ ਜਾਂਨੇ ਆਂ, ਉੱਥੇ।
ਅੱਛਾ ਜੀ।
ਫੇਰ ਉੱਥੇ ਜਾ ਕੇ, ਸਰੋਵਰ ਤੇ ਇਸ਼ਨਾਨ ਕਰਕੇ, ਫੇਰ ਅਕਾਲ ਤਖ਼ਤ ਸਾਹਿਬ ਚਲੇ ਜਾਏਦਾ
ਅੱਛਾ ਜੀ।
ਫੇਰ ਉੱਥੇ, ਮਤਲਬ ਸੰਗਤ ਵਿੱਚ ਬਹਿ ਕੇ ਆਪਣਾ ਨਿਤਨੇਮ ਕਰ ਲੈਂਦੇ ਹਾਂ।
ਹਾਂਜੀ ਹਾਂਜੀ ਬਹੁਤ ਵਧੀਆ ਹੈਗਾ।
ਹਾਂਜੀ ਹਾਂਜੀ, ਫੇਰ ਗੁਰੂ ਸਾਹਿਬ ਦੀ ਕਿਰਪਾ ਨਾਲ ਦੋ ਵਜੇ ਕਵਾੜ ਖੁੱਲਦੇ ਆ।
ਹਾਂਜੀ।
ਤੇ ਉਸ ਟਾਈਮ, ਫਿਰ ਸੰਗਤ ਦੇ ਨਾਲ ਅੰਦਰ ਚਲਾ ਜਾਇਦਾ।
ਹਾਂਜੀ ਕਹਿੰਦੇ ਪਹਿਲੇ ਪਾਠ ਵੀ ਹੁੰਦਾ, ਪਹਿਲੇ ਸੁਖਮਨੀ ਸਾਹਿਬ ਦਾ।
ਹਾਂਜੀ ਹਾਂਜੀ, ਉਹ ਜਿਹੜੇ ਹਾਂਜੀ ਬਾਰਾਂ ਵਜੇ ਬਾਰਾਂ ਸ਼ੁਰੂ ਹੋ ਜਾਂਦਾ ਸੁਖਮਨੀ ਸਾਹਿਬ ਦਾ। ਉਹ ਤੇ ਜਿਹੜੇ ਬਜ਼ੁਰਗ ਹੈਗੇ ਨਾ
ਹਾਂਜੀ।
ਬਜ਼ੁਰਗ ਹੈਗੇ ਆ ਉੱਥੇ ਜਿਹੜੇ ਮਤਲਬ, ਉਹਨਾਂ ਨੂੰ ਵੀ ਚਾਲੀ ਪੰਜਾਹ ਸਾਲ ਹੋ ਗਏ ਆ, ਉੱਥੇ ਸੇਵਾ ਕਰਦੇ ਆ। ਉਹਨਾਂ ਦੇ ਪਹਿਲੇ ਮਤਲਬ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
ਉਹਨਾਂ ਦੇ ਘਰੋਂ ਦੇ ਵਿੱਚ ਹੀ ਉਹਨਾਂ ਦੇ ਪਿਤਾ ਜੀ ਸਨ ਪਤਾ ਨੀ ਸ਼ਾਮ ਸਿੰਘ ਜੀ ਦਾ ਨਾਂ ਲੈਂਦੇ ਨੇ, ਵੀ ਜਿਨਾਂ ਨੇ ਪੰਜਾਹ ਸੱਠ ਸਾਲ ਉੱਥੇ ਕੀਰਤਨ ਦੀ ਸੇਵਾ ਕੀਤੀ, ਹਰਿਮੰਦਰ ਸਾਹਿਬ, ਹਾਂਜੀ ਹਾਂਜੀ।
ਅੱਛਾ ਜੀ।
ਤੇ ਉਹਨਾਂ ਦੇ ਘਰੋਂ ਹੀ ਮਤਲਬ ਅੱਜ ਵੀ ਕਹਿੰਦੇ ਆ ਵੀ ਦੇਗ ਆਉਂਦੀ ਐ ਹਰਿਮੰਦਰ ਸਾਹਿਬ, ਪਹਿਲੇ ਸਵੇਰੇ ਦੇਗ ਉਹਨਾਂ ਦੇ ਨਾਂ ਦੀ ਵੰਡੀ ਜਾਂਦੀ ਹੈ।
ਹਾਂਜੀ ਹਾਂ। ਅੱਛਾ, ਇਹ ਸਾਨੂੰ ਨੀ ਪਤਾ ਹੈਗਾ ਇਸ ਬਾਰੇ।
ਤੇ ਉਹ ਬਜ਼ੁਰਗ ਜਿਹੜੇ ਉਹਨਾਂ ਦੇ ਘਰੋਂ ਆਉਂਦੇ ਆ, ਤੇ ਉਹ ਸਭ ਤੋਂ ਪਹਿਲੇ ਮੱਥਾ ਟੇਕਣ ਵਾਸਤੇ ਉਹੀ ਹੋ ਜਾਂਦੇ ਆ ਅੰਦਰ ਜਦੋਂ
ਅੱਛਾ ਜੀ, ਸਭ ਤੋਂ ਪਹਿਲੇ ਉਹੀ ਜਾਂਦੇ ਹੈਗੇ ਨੇ।
ਹਾਂਜੀ ਤੇ ਉਹਦੇ ਮਗਰੋਂ ਫਿਰ ਸੰਗਤ ਨੂੰ ਭੇਜਦੇ ਐ, ਕਿਉਂਕਿ ਬਜ਼ੁਰਗ ਹੈਗੇ ਨਾ, ਉਹ ਫਿਰ ਦੋ ਚਾਰ ਮਿੰਟ ਲਾਉਦੇ ਆ ਚੱਲਦੇ ਆ।
ਹਾਂ ਹਾਂ ਠੀਕ ਹੈ, ਬਹੁਤ ਵਧੀਆ, ਸਹੀ ਗੱਲ ਹੈ।
ਹਾਂਜੀ ਉਹਨਾਂ ਦੇ ਹੱਥ ਇਥੇ ਦੇਗ ਹੁੰਦੀ ਏ, ਦੇਗ ਲੈ ਕੇ ਜਾਂਦੇ ਨੇ ਅੰਦਰ।
ਹਾਂਜੀ, ਫੇਰ ਸਾਰੀ ਰਾਤ ਜਾਗਦੇ ਹੋਣੇ ਓ। ਸਾਰੀ ਰਾਤ, ਮਤਲਬ ਕਿ ਆਪਣਾ ਪ੍ਰਮਾਤਮਾ ਦੇ ਨਾਮ ਤੇ ਬਿਤਾਉਂਦੇ ਔ।
ਹਾਂਜੀ-ਹਾਂਜੀ ਉਹਨਾਂ ਨੂੰ ਸਾਰੀ ਉਮਰ ਹੋ ਗਈ ਕਾਲਾਂ ਕਰਦੇ ਆ ਹਾਂਜੀ-ਹਾਂਜੀ।
ਹਾਂਜੀ ਹਾਂ।
ਬੜੀ ਸੰਗਤ ਹੁੰਦੀ ਏ ਅੰਮ੍ਰਿਤ ਵੇਲੇ ਵੀ ਅੰਦਰ ਜਾਣ ਵਾਸਤੇ ਮੱਥਾ ਟੇਕਣ ਵਾਸਤੇ ਬੜੀ ਸੰਗਤ ਹੁੰਦੀ ਏ।
ਹਾਂ ਕਹਿੰਦੇ ਨੇ ਤੇ ਚਾਰ-ਪੰਜ ਘੰਟੇ ਲੱਗਦੇ ਸੰਡੇ ਨੂੰ ਤਾਂ ਕਹਿੰਨੇਂ ਪੰਜ ਦੇ ਵਿੱਚ ਛੇ ਘੰਟੇ ਲੱਗ ਜਾਂਦੇ ਨੇ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ ਏ।
ਤੇ ਵੈਸੇ ਵੀ, ਮਤਲਬ ਕਿ ਹਰ ਟਾਈਮ ਸੰਗਤ ਹੈ ਈ ਐ।
ਹਾਂਜੀ-ਹਾਂਜੀ ਆ ਟਾਈਮ ਚੌਵੀ ਘੰਟੇ ਸੰਗਤ ਹੈਗੀ ਉੱਥੇ।
ਅਸੀਂ ਕਹਿੰਦੇ ਵੀ ਇੰਨੀ ਸੰਗਤ ਕਿੱਥੋਂ ਆ ਜਾਂਦੀ ਏ, ਆਂਦੀ ਜਾਂਦੀ ਕਹਿੰਦੇ ਦੇਵੀ-ਦੇਵਤੇ ਵੀ ਆਉਂਦੇ ਨੇ। ਰੂਪ ਧਾਰਨ ਕਰਕੇ ਸ਼ਹੀਦੀ ਰੂਹਾਂ ਆਉਂਦੀਆਂ ਨੇ। ਬਈ, ਐ ਕਹਿੰਦੇ ਨੇ ਬਈ ਏ ਗੁਰੂ ਗੁਰੂ ਇਕਬਾਲ ਸਿੰਘ ਜੀ ਕਹਿੰਦੇ ਸਨ ਉਹਨਾਂ ਦੇ ਨਾਲ ਸੇਵਕ ਸੀ ਤੇ ਕਹਿ। ਕਹਿੰਦੇ ਵੀ ਤੁਸੀਂ ਵੀ ਇਹ ਕਿੱਦਾਂ ਤੁਰਦੇ ਪਏ ਓ। ਪਰਿਕਰਮਾ ਵਿੱਚ ਤੇ ਕਹਿੰਦੇ ਕਦੇ ਟੈਡੇ ਤੁਰਦੇ। ਕਦੇ ਐਵੇਂ ਤੋਰਿਓ ਕਦੇ ਐਵੇਂ ਤੋਰਿਓ ਕਹਿੰਦੇ ਬਈ ਗੁਰੂ ਇਕਬਾਲ ਸਿੰਘ ਜੀ ਨੇ ਕਿਹਾ ਬਈ ਤੁਸੀਂ ਕਿਵੇਂ ਤੁਰਦੇ ਪਏ ਓ। ਕਹਿੰਦੇ ਵੀ ਉਹਨਾਂ ਨੂੰ ਇੰਨਾ ਗਿਆਨ ਸੀ ਕਹਿੰਦੇ ਬਈ ਅਸੀਂ ਜਿੱਥੇ ਜਾਂਨੇ ਆਂ ਨਾ ਸ਼ਹੀਸ ਸਿੰਘ ਜੀ ਬੈਠੇ ਹੋਏ ਨੇ ਰੱਬੀ ਰੂਹਾਂ ਬੈਠੀਆਂ ਹੋਈਆਂ ਨੇ ਅਸੀਂ ਕਹਿੰਨੇਂ ਆ ਉਹਨਾਂ ਤੇ ਪੈਰ ਨਾ ਆਜੇ।
ਹਾਂਜੀ ਹਾਂ ਬਿਲ
ਹਾਂ। ਤੇ ਅਸੀਂ ਦੇਖੋ ਐਵੇਂ ਮੂੰਹ ਧਿਆਨ ਤੁਰਦੇ ਪਏ ਆ ਸਾਨੂੰ ਕੁਛ ਨੀ ਪਤਾ ਹੈਗਾ।
ਸਾਨੂੰ ਇਸ ਬਾਰੇ ਕੁੱਛ ਪਤਾ ਨੀ ਐ।
ਰੱਬੀ ਰੂ ਹਾਂ ਰੱਬੀ ਰੂਹ ਆਉਂਦੀਆਂ ਨੇ ਦਰਸ਼ਨ ਕਰਨ ਆਉਂਦੀਆਂ ਨੇ। ਦਰਸ਼ਨ ਦੇ ਰਹੀਆਂ ਜਿਹਨਾਂ ਨੂੰ-ਜਿਹਨਾ ਨੂੰ ਜ਼ਿਆਦਾ ਗਿਆਨ ਹੁੰਦਾ ਐ ਪਾਠ-ਪੂਜਨ ਉਹਨਾਂ ਨੂੰ ਹੁਣ ਹੁੰਦੇ ਆ ਦਰਸ਼ਨ ਅਸੀ ਪਾਪੀ ਚਲੋ ਸ਼ੁਕ ਕਰੇ ਪਰਮਾਤਮਾ ਦਾ ਏਨਾ ਈ ਐ ਕਿ ਪਰਮਾਤਮਾ ਸਾਨੂੰ ਬੁਲਾਂਦਾ ਤੇ ਹੈ ਨਾ।
ਫੇਰ ਵੀ ਹਾਂਜੀ-ਹਾਂਜੀ ਬੁਲਾਂਦੇ ਤੇ ਹੈ ਨਾ ਆਪਣੇ ਦਰ ਤੇ ਹਾਂਜੀ ਬਿਲਕੁਲ ਜੀ ਬਿਲਕੁਲ
ਜਾਂ ਜਿਹੜੇ ਹਸਪਤਾਲਾਂ ਚ ਤੜਫਦੇ ਪਏ ਨੇ ਪਰਮਾਤਮਾ ਸਾਨੂੰ ਉਸ ਲਾਈਨ ਇਸ ਲਈ ਖੜਾ ਕੀ। ਤਾ ਪ੍ਰਮਾਤਮਾ ਨੇ ਸਾਨੂੰ ਆਪਣੇ ਗੋਦ ਵਿੱਚ ਬਿਠਾਇਆ ਵੇ। ਆਪਣੇ ਕੋਲ ਬੁਲਾਉਂਦੇ ਨੇ ਸਾਨੂੰ ਬਹੁਤ ਸਕੂਨ ਮਿਲਦਾ ਬਹੁਤ ਅ। ਅੱਛਾ ਲੱਗਦਾ ਜਾ ਕੇ ਦਰਬਾਰ ਸਾਹਿਬ ਮਤਲਬ ਕਿ ਬੰਦਾ ਕਹਿੰਦਾ ਕ। ਕਦੋਂ ਮਹੀਨ ਹੋਏਗਾ ਅਸੀਂ ਜਾਵਾਂਗੇ ਕਦੋਂ ਉਹ ਓ ਮਹੀਨਾ ਡੇਢ ਮਹੀਨਾ ਨਾ। ਤਾਂ ਈ ਜਾ ਸਕਨੇ ਆ, ਵੀ ਅਸੀਂ ਹਰ ਸੰਡੇ ਨੀਂ ਜਾ ਸਕਦੇ। ਕਿਉਂ ਤੁਹਾਨੂੰ ਪਤਾ ਐ ਹਰ ਸ ਹਾਂ ਮਹੀਨੇ ਚ ਡੇਢ ਮਹੀਨੇ ਚ ਇੱਕ ਵਾਰੀ ਬਸ ਕਿ ਉਹ ਫੈਮਿਲੀ ਏ ਅੱਗੋਂ। ਉ-ਗ-ਓ ਡਿਊਟੀ ਏ ਵੇਖੋ ਸਭ ਵੇਖਣਾ ਪੈਂਦਾ ਐ ਨਾ। ਚਲੋ ਇੰਨਾ ਪ੍ਰਮਾਤਮਾ ਸ਼ੁਕਰ ਐ ਕਿ ਬਈ ਹਾਂ ਬਈ ਇੱਕ ਮਹੀਨੇ 'ਚ ਇੱਕ ਵਾਰੀ ਜਾ ਕੇ ਸ਼ਾਂਤੀ ਆ ਜਾਂਦੀ ਏ ਵੇਖੋ ਕੋਈ ਉਹ ਵੀ ਟਾਈਮ ਸੀ। ਜਦੋਂ ਅਸੀਂ ਸਾਲ-ਸਾਲ ਦੋ-ਦੋ ਸਾਲ ਅੰਦਰ ਨੀਂ ਵੜਦੇ ਸੀ। ਪੰਜ-ਪੰਜ ਸਾਲ ਹੋ ਜਾਂਦੇ ਸੀ ਹਨਾ ਤੁਸੀ-ਤੁਸੀ ਵੀ ਜਾਣੀ-ਜਾਣ ਓ ਮਤਲਬ ਕਿ ਪੰਜ ਸਾਲ ਛੇ ਸਾਲ ਹੋਈ ਜਾਂਦੇ ਸੀ ਕਦੀ ਦੀਵਾਲੀ ਆਂਦੀ ਸੀ ਬੰਦਾ ਕਹਿੰਦਾ ਸੀ ਜਾਣਾ ਵੀ ਉਹ ਵੀ ਨੀ ਜਾ ਪਾਂਦਾ ਸੀ।
ਹੂੰ ਤਿਆਰੀਆਂ ਕਰਦੇ ਰਹਿ ਜਾਂਦੇ ਸੀ ਨਹੀਂ ਜਾ ਪਾਂਦੇ।
ਬਸ ਕਹਿੰਦੇ ਠੰਡ ਏ ਦੀਵਾਲੀ ਕੋਲ ਠੰਢ ਹੋ ਜਾਂਦੀ ਏ ਉੱਧਰ ਅਸੀਂ ਤਾਂ ਐ ਹਿੰਮਤ ਤਾਰਦੇ ਸੀ ਕਿ ਸਾਨੂੰ ਅਸੀ ਲਾਈਨ ਵਿੱਚ ਲੱਗਾਂਗੇ ਸਾਨੂੰ ਮੱਥਾ ਟੇਕਦੇ ਤਿੰਨ ਘੰਟੇ ਲੱਗ ਜਾਂਦੇ ਸੀ ਸਾਨੂੰ ਚਾਰ ਘੰਟੇ ਲੱਗ ਅਸੀਂ ਐ ਸਾਨੂੰ ਕਹਿਣਾ ਸੀ ਹਾਰ ਜਾਂਦੇ ਸੀ ਹਿੰਮਤ ਸਹੀ ਕਿਹਾ ਨਾ।
ਵੀ ਕਿਸ ਟਾਈਮ ਦਰਸ਼ਨ ਹੋਣਗੇ ਕਿਸ ਤਰ੍ਹਾਂ ਹੋਣਗੇ ਕਿਸ ਤਰ੍ਹਾਂ ਨਹੀਂ ਹੋਣਗੇ।
ਵੇਖੋ ਅਸੀਂ ਜ ਜਦੋਂ ਪਹਿਲੇ ਹਫ਼ਤੇ ਗਏ ਹਾਂ ਤੇ ਅਸੀਂ ਘਬਰਾ ਗਏ ਥੋੜਾ ਜਿਹਾ ਫੇਰ। ਪਹਿਲੇ ਚੁਪਹਿਰੇ ਤੇ ਗਿਆ ਫੇਰ ਦੂਸਰੇ ਤੁਸੀਂ ਮਨੋ ਹੋਲੀ ਹੋਲੀ ਹਲੀ ਸਾਰੇ ਰੰਗ ਦੱਸਦੇ। ਆਪਣਾ ਪਤਾ ਲੱਗਦੇ ਹੈਗੇ ਬ ਕਿਵੇਂ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ। ਕਿੰਨਾ ਸਾਨੂੰ ਟਾਈਮ ਲੱਗੇਗਾ। ਬਸ ਇੱਕ ਵਾਰੀ ਜਦੋਂ ਪਹਿਲੀ ਵਾਰੀ ਅਸੀਂ ਗਏ ਸੀ ਦਰਬਾਰ ਸਾਹਿਬ ਜਦੋਂ। ਜਦੋਂ ਅਸੀਂ ਦਰਬਾਰ ਸਾਹਿਬ ਗਏ ਸੀ ਤੇ ਬਹੁਤ ਸੰਗਤ ਸੀ ਬਹੁਤ ਸੰਗਤ ਸੀ।
ਹਮ
ਇੰਨੀ ਸੰਗਤ ਸੀ ਇੰਨੀ ਸੰਗਤ। ਸੀ ਕਿ ਇਹ ਇਹ ਤੇ ਵੜ ਗਏ ਅੰਦਰ ਠੀਕ ਹੈ ਪਾਲਕੀ ਸਭ ਦਰਸ਼ਨ। ਦਰਸ਼ਨ ਕਰਨ ਵਾਸਤੇ ਮੈਨੂੰ ਕਹਿੰਦੇ ਹੁਣ ਤੂੰ ਕਿਵੇਂ ਆਏਂਗੀ ਤੇ ਮੈਂ ਕਿਹਾ। ਕੋਈ ਨੀ ਮੈਂ ਨਾ ਸਰੋਵਰ ਵਲ ਬੈ ਜੰਗੀ। ਦਰਸ਼ਨ ਕਰ ਲਾਂਗੇ ਕਿ ਉਹ ਜਿਵੇਂ ਪਿੱਛੇ ਛਾਤੀ ਮਾਰਦੇ ਸੀ ਤੇ ਮੈਨੂੰ ਲੱਗਦਾ ਸੀ ਕਿ। ਘੰਟ ਤੋਂ ਛੇ ਘੰਟੇ ਤੋਂ ਪਹਿਲੇ ਮੇਰੀ ਵਾਰੀ ਹੀ ਨਹੀਂ ਆਣੀ। ਕਿਉਂ ਇਹ ਤਾਂ ਚਲੇ ਗਏ ਅੰਦਰ ਮੈਂ ਰਹਿ ਗਿਆ ਸੀ ਦੋਨੋ ਹੀ ਸੀ ਠੀਕ ਹੈ। ਫੇਰ ਮੇਰਾ ਮਨ ਕਿਹਾ ਕੀਤਾ ਮੈਂ ਅਰਦਾਸ ਕੀਤੀ ਮੈਂ ਕਿਹਾ ਪਰਮਾਤਾ ਜੇ ਲਿਆਇਆ ਤੇ ਮੈਨੂੰ ਤੂੰਹੀ ਰਸਤਾ। ਵਿਖਾ ਕਰ ਮੈਨੂੰ ਅੰਦਰ ਲੈ ਜਾ। ਤੁਸੀਂ ਮੰਨੋਗੇ ਨੀ ਐਸੀ ਕਿਰਪਾ ਹੋਈ ਮੈਂ ਨਾ ਅਹ ਬਾਹਰ ਜੰਗਲੇ। ਤੇ ਹੀ ਖੜੀ ਸੀ ਮੈਂ ਨਾ ਦੇਖ ਰਹੀ ਸੀ ਸਾਰੇ ਜਾ ਰਹੇ ਨੇ ਕਿ ਮੈਂ ਕਿਵੇਂ ਜਾਵਾ ਅੰਦਰ ਠੀਕ ਹੈ। ਤੇ ਮੈਂ ਦੇਖਿਆ ਜਦੋਂ ਜਿੱਥੋਂ ਗੁਰੂ ਸਾਹਿਬ ਜੀ ਲੈ ਕੇ ਆਉਂਦੇ ਨੇ ਨਾ। ਅਕਾਲ ਤਖ਼ਤ ਤੋਂ ਜਿੱਥੋਂ ਗੁਰੂ ਸਾਹਿਬ ਜੀ ਲੈ ਕੇ ਆਉਂਦੇ ਨੇ ਤੇ ਮੈਂ ਦੇਖਿਆ ਕਿ ਦੋ। ਕਈ ਕੋਈ ਬੰਦੇ ਆ ਰਹੇ ਨੇ ਕਈ ਕੋਈ ਸੰਗਤ ਆ ਰਹੀ ਕੋਈ ਕੋਈ ਵਿਰਲਾ ਵਿਰਲਾ ਬੰਦਾ ਆ ਰਿਹਾ। ਠੀਕ ਏ ਮੈਂ ਨਾ ਫਟਾਫਟ। ਭੱਜੀ ਗੋਲ ਘੁੰਮ ਕੇ ਨਾ ਮੈਂ ਅਕਾਲ ਤੱਕਤ ਦੇ ਇਤਨੀ ਸੰਗਤ ਸੀ ਇਤਨੀ ਸੰਗਤ ਸੀ ਤੁਸੀਂ। ਮਨੋਗੇ ਨੀ ਮਤਲਬ ਕਿ ਨਾ ਇੱਕ ਲੇਡੀਜ਼ ਸੀ ਓ ਬਜ਼ੁਰਗ ਹੋ ਰੇ ਸੀ ਓਦੇ ਕੋਲ ਨਾ ਛੋਟੇ-ਛੋਟੇ ਦੋ ਬੱਚੇ ਸੀ।
ਹੂੰ।
ਠੀਕ ਐ ਤੇ ਫੇਰ ਨਾ ਓ, ਓ ਨਾਂ ਬਜ਼ੁਰਗਾਂ ਨੂੰ ਨਿਕਾਲਦੇ ਸੀ ਤੇ ਮੈਂ ਕਿਹਾ ਬਈ ਨਾ ਤੁਆਡਾ ਬੱਚਾ ਇੱਕ ਮੈਂ ਫੜ ਲਾਂ? ਕੈਂਦੇ ਕੋਈ ਗੱਲ ਨੀ ਤੁਸ ਸਾਡਾ ਬੱਚਾ ਫੜ ਲਓ। ਤੁਸੀ ਮਨੋਗੇ ਨੀ ਓਦਾ ਬੱਚਾ ਓਨਾਂ ਨੇ ਮੈਨੂੰ ਅੰਦਰ ਲੰਘਾ ਤਾ। ਮੇਰਾ ਘਰ ਵਾਲਾ ਵੇਖ ਕੇ ਹੈਰਾਨ ਹੋ ਗਿਆ ਕਹਿੰਦੇ ਵੀ ਇਹ ਸਕਿੰਡਾਂ ਚ' ਅੰਦਰ ਕਿਵੇਂ ਆਉਣਗੇ। ਤੁਸੀਂ ਮਨੋਗੇ ਨਹੀ, ਉਸ ਟਾਈਮ ਵੇਖਣ ਵਾਲਾ ਸੀਨ ਸੀ। ਕਿ ਮੈਂ ਕਹਿ ਰਹੀ ਸੀ ਵੀ ਪਰਮਾਤਮਾ ਨੇ ਮਿੰਟਾਂ, ਸਕਿੰਟਾਂ ਅੰਦਰ ਕਿਵੇਂ ਵਾੜਤਾ ਉਹਨਾਂ ਨੇ। ਹਾ। ਬਿਲਕੁਲ ਮੈਂ ਰੋਣ ਲੱਗ ਗਈ। ਤੇ ਪਾਪਾ ਕਹਿੰਦੇ ਬਈ ਕਹਿੰਦੇ ਤੂੰ ਕਿਵੇਂ ਕਰੇਗੀ। ਅੰਦਰ ਕਿਵੇਂ ਆਏਂਗੀ। ਮੈਂ ਕਿਹਾ ਕੋਈ ਨ ਸਰੋਵਰ ਕੋਲ ਬਹਿ ਕੇ ਮੱਥਾ ਟੇਕ ਲਾਂਗੇ। ਫੇਰ ਵੀ ਮੈਂ ਹਿੰਮਤ ਨੀ ਆ ਰਹੀ ਮੈਂ ਕਿਹਾ, ਕੋਈ ਵੇਖ ਲਾ ਗੇ। ਤਾਂ ਬੰਦਾ ਕਦਮ ਪੱਟੇ ਤਾਂ ਸਹੀ ਆਪੇ ਰਸਤੇ ਮਿਲ ਜਾਂਦੇ ਨੇ।
ਆਪੇ ਗੁਰੂ ਸਾਹਿਬ
ਠੀਕ ਹੈ ਨਾ। ਫੇਰ ਉਸ ਤੋਂ ਬਾਅਦ ਐਸੀਂ ਕਿਰਪਾ ਹੋਈ ਪ੍ਰਮਾਤਮਾ ਰਸਤੇ ਵਿਖਾਦਾ ਰਿਹਾ।
ਲੱਗ ਗਿਆ ਵੀ ਡੇਢ ਵਜੇ ਦੋ ਵਜੇ ਅੰਦਰ ਐਂਟਰ ਹੋ ਜਾਓ। ਅਕਾਲ ਤਖ਼ਤ ਤੇ ਜੇ ਦਰਸ਼ਨ ਕਰਨੇ ਨੇ ਤੁਸੀਂ।
ਹਾਂਜੀ- ਹਾਂਜੀ ਨਾਲੇ ਸੰਘ- ਸੰਘ ਵੀ ਬਣ ਜਾਂਦਾ ਨਾ।
ਸੰਗ ਬਣ ਜਾਂਦਾ ਆ। ਠੀਕ ਹੈ ਪਹਿਲੇ ਅਸੀਂ ਕੀ ਕਰਦੇ ਸੀ ਅਸੀਂ ਬਾਰਾਂ ਵਜੇ ਪਹੁੰਚਦੇ ਸੀ। ਦਰਬਾਰ ਸਾਹਿਬ। ਤੇ ਅਸੀਂ ਸੋ ਜਾਂਦੇ ਸੀ ਪਹਿਲਾਂ ਜਾ ਕੇ ਸੋਣਾ ਤੇ ਸ ਢਾਈ ਵੱਜ ਜਾਂਦੇ ਸੀ ਠੀਕ ਹੈ। ਫੇਰ ਜੀ ਇਸ਼ਨਾਨ ਕਰਦਿਆਂ- ਕਰਾਉਦਿਆਂ ਜੇ ਤਿੰਨ ਵਜੇ ਖੜੇ ਹੁੰਦੇ ਸੀ ਤੇ ਸਾਨੂੰ ਫਿਰ ਖਲਾਣਾ ਪੈਂਦਾ ਸੀ।
ਬਿਲਕੁਲ।
ਹਾਂ, ਹੁਣ ਸਮਝ ਆ ਗਈ ਓਹੀ ਕਿ ਡੇਢ ਵਜੇ ਤੱਕ ਡੇਢ ਵਜੇ ਤੋਂ ਪਹਿਲੇ ਪਹਿਲੇ ਅੰਦਰ ਐਂਟਰ ਹੋ ਜਾਓ। ਤੇ ਆਪਣਾ ਤੁਸੀਂ ਦਰਸ਼ਨ ਕਰੋ। ਸਹੀ ਗੱਲ ਏ ਬਹੁਤ ਆਨੰਦ ਏ ਬੋਅਤ। ਚਲੋ, ਵਾਹਿਗੁਰ ਅੱਗੇ ਸੀ ਅਰਦਾਸ ਕਰਦੇ ਪਰਮਾਤਮਾ ਸਾਨੂੰ ਬੁਲਾਂਦਾ ਰਈ। ਚੰਗੇ ਪਾਸੇ ਪੈਸੇ ਲੱਗ ਜਾਣ ਨਾ ਕੋਈ ਨੀ ਦੁਖਦੇ ਹੈ। ਹਨਾ। ਬਸ ਦੁੱਖਾਂ ਦੇ ਨਾਅ ਲੱਗਣ।
ਹੈਲੋ,
ਹਨਾ। ਦੁੱਖਾਂ ਤੇ ਨਾ ਲੱਗਣ ਬਸ ਚੰਗੇ ਪਾਸੇ ਲੱਗਣ।
ਉਹ ਫੇਰ ਨੇੜੇ ਜਿੜੇ ਗੁਰਦੁਆਰੇ ਸਾਹਿਬ ਉੱਥੇ ਨੀ ਗਏ ਤੁਸੀਂ?
ਨੇੜੇ ਵੀਈ ਜਿਵੇਂ, ਅਹ ਹੁੰਦਾ ਨਾ ਜਿਵੇਂ ਅਸੀਂ ਸੋ ਜਾਂਦੇ ਸ ਸਵੇਰੇ ਦੇ ਵਿੱਚ ਪੰਜ ਵਜੇ ਅਸੀਂ ਬਾਹਰ ਨਿਕਲਦੇ ਆ। ਪੰਜ, ਸਾਢੇ ਪੰਜ ਵੱਜ ਜਾਂਦੇ ਨੇ ਠੀਕ ਐ। ਫਿਰ ਨਾਲ ਈ ਇੱਕ ਗੁਰਦੁਆਰਾ ਹੈਗਾ ਉਹ ਨੋ‌ ਜੇ ਸੀ ਨਈ। ਲੋਕਲ ਇੱਕ, ਦੋ ਗੁਰਦੁਆਰੇ ਹੈਗੇ ਨੇ। ਉੱਧਰ ਘੁੰਮ ਕੇ ਨਾ, ਭਾਈ‌ ਸਾਲੋ ਜੀ ਦਾ ਹਾਂ। ਹਾਂਜੀ, ਭਾਈ ਸ਼ਾਲੋ ਜੀ ਦਾ ਹੈਗਾ ਵੇ। ਤੇ ਇੱਕ ਹੋਰ ਹੈਗਾ ਵੇ। ਗੁਰੂ ਕੇ ਮਹਿਲ। ਦੋ ਗੁਰਦੁਆਰੇ ਵੇਖ ਕੇ ਨਾ ਫੇਰ ਅਸੀਂ ਕੀ ਕਰਨੇ ਆ ਅੱਠ ਸਾਢੇ ਅੱਠ ਆ ਕੇ ਨਾ ਦਰਬਾਰ ਸੇਹਬ ਨੀਚੇ ਜਿੱਥੇ ਅਲਮਾਰੀਆਂ ਹੈਗੀਆਂ ਛੋਟੀ-ਛੋਟੀ ਅਲਮਾਰੀਆਂ ਹੁੰਦੀਆਂ ਨੇ ਨਾ। ਕੰ ਮਾਰ ਈ ਦਿੰਦੇ ਨੇ ਸਾਨੂੰ। ਸਮਾਨ- ਸਮੂਨ ਰੱਖਣਨੂੰ ਫੇਰ ਉੱਦੇ ਜਾ ਕੇ ਸੋ ਜਾਂਨੇ ਆ। ਫੇਰ ਅਸੀਂ ਦਸ, ਸਾਢੇ ਦਸ ਸੋ ਜਾਂਨੇ ਆ। ਫੇਰ ਜੀ ਆਪਣਾ ਚੁਪਹਿਰੇ ਸਾਹਿਬ ਤੇ ਜਾਣ ਦੀ ਤਿਆਰੀ ਕਰਦੇ ਆ ਅਸੀਂ। ਫੇਰ ਰਸਤੇ 'ਚ ਆਪਣਾ। ਹਾਂਜੀ। ਫੇਰ ਰਸਤੇ 'ਚ ਆਪਣਾ ਕੁਛ ਖਾਧਾ- ਪੀਤਾ ਖਾਣਾ ਠੀਕ ਏ। ਫਿਰ ਆਪਣਾ ਜੇ ਤੁਸੀਂ ਅਹ ਚੁਪਹਿਰਾ ਕਰਨੇਅ। ਫਿਰ ਤਾਂ ਤੁਸੀਂ ਅੰਦਰ ਜਾ ਕੇ ਬੈਠ ਜੋ।
ਹੂੰ
ਅੰਦਰ ਜਾ ਕੇ ਬੈਠ ਜੋ। ਗਿਆਰਾਂ ਸਾਢੇ ਗਿਆਰਾਂ ਤੱਕ ਅੰਦਰ ਜਾ ਕੇ ਬੈਠ ਜੋ ਤੁਸੀਂ।
ਸਾਰੀ ਜਗ੍ਹਾ ਮਿਲ ਜਾਂਦੀ ਐ।
ਹਾਂ, ਮਿਲ ਜਾਂਦੀ ਕੋਈ ਐਸਾ ਰੋਲਾ- ਰੱਪਾ ਨੀ ਹੈ ਕਿ ਜਗ੍ਹਾ ਨੀ ਮਿਲਦੀ ਬਾਹਰ ਸੜਕਾਂ ਤੇ ਬਹਿਣਾ ਪੈਂਦਾ ਐ।
ਬੜੀ ਸੰਗਤ ਹੁੰਦੀ ਬੜੀ ਹਜ਼ਾਰੋ, ਲੱਖਾਂ ਦੇ ਹਿਸਾਬ ਨਾਲ ਸੰਗਤ। ਹੁੰ
ਸੰਗਤ ਹੁੰਦੀ ਏ ਮਨ ਖੁਸ਼ ਹੁੰਦਾ ਹੈਗਾ ਵੇ।
ਹਾਂਜੀ।
ਜਿਹੜੇ ਕਰਦੇ ਉਹਨਾਂ ਨੂੰ ਹਿੰਮਤ ਵੀ ਚਾਈਦੀ ਏ। ਅਸੀਂ ਪਹਿਲੀ-ਪਹਿਲੀ ਵਾਰ ਗਿਆ। ਹਿੰਮਤ ਹਾਰ ਗਏ ਸੀ ਬਈ ਹਾਂ। ਬਈ ਸਾਡਾ ਵਾਸ ਦਾ ਨੀ‌ ਐ। ਠੀਕ ਐ ਨਾ, ਬਾਕੀ ਉਹ ਦੇਣ ਵਾਲਾ ਉਹ ਪਰਮਾਤਮਾ ਹਿੰਮ ਤ ਹੈਗਾ ਹਨਾ, ਹਿੰਮਤ ਉਹੀ ਦੇਣ ਵਾਲਾ ਹੈਗਾ।
ਸੰਗਤਾਂ ਨੇ ਲੰਗਰ ਵੀ ਬੜੇ ਲਾਏ ਹੁੰਦੇ ਆ, ਕਿਸੇ ਚੀਜ਼ ਦੀ ਕਮੀ ਨੀ ਹੁੰਦੀ।
ਬਿਲਕੁਲ ਜੀ ਭੁੱਖੇ ਨੀ ਰਹਿ ਸਕਦੇ ਤੁਸੀਂ।
ਠੰਡੇ ਪਾਣੀ ਨਾਲ ਠੰਡੇ ਪਾਣੀ ਹੈਗੇ ਨੇ ਕੜੀ-ਚਾਵਲ, ਦਾਲ-ਚਾਵਲ ਪ੍ਰਸ਼ਾਦ ਦਾਂ ਤੁਹਾਨੂੰ ਹਰ ਚੀਜ਼ ਮਿਲਦੀ ਵੀ ਈ ਐ।
ਬਿਲਕੁਲ ਜੀ। ਗੁਰੂ ਰਾਮਦਾਸ ਜੀ ਨੇ ਖੂਬ ਲੰਗਰ ਲਾਏ, ਹਾਂ। ਬਸ ਐ ਐਸੀ ਗੱਲ ਨੂੰ ਚੁਪੈਰਾ ਕਰਨਾ ਕੁਛ ਨੀ ਮਿਲਦਾ ਬੋਤ ਕੁਛ ਮਿਲਦਾ ਹੈਗਾ ਵੇ, ਅਸੀਂ ਅਸੀਂ ਕਹਿੰਨੇ ਆ ਸਾ ਸਵਸਥ ਰਵੇ ਠੀਕ ਐ ਨਾ ਹੋਰ ਕੀ ਚਈਏ ਜੇ ਸਰੀਰ ਸਵਸਥ ਤਾਂ ਈ ਤਾਂ ਅਸੀਂ ਮੌਜਾਂ ਮਾਰਦੇ ਆ ਨਾ ਏਤੇ ਅਸੀ ਦਰਸ਼ਨ ਕਰ ਰੇ ਆ।
ਸਰੀਰ ਸਵਸਥ ਹੋਏਗਾ, ਤਾਂ ਈ ਅਸੀਂ ਗੁਰਦੁਆਰੇ ਸਾਹਿਬ ਪਹੁੰਚ ਸਕਦੇ ਆ ਸੰਗਤ ਕਰ ਸਕਦੇ
ਬਿਲਕੁਲ ਜੀ ਪਰਮਾਤਮਾ ਅਗੇ ਅਰਦਾਸ ਕਰੋ। ਸਾਨੂੰ ਪ੍ਰਮਾਤਮਾ ਤੰਦਰੁਸਤੀ ਬਕਸ਼। ਠੀਕ ਹੈ ਨਾ, ਹੋਰ ਕੀ ਚਾਈਦਾ ਵੇ ਬਾਕ ਕਿ ਜੇ ਕਹਿੰਨੇ ਆ ਰੱਬ ਦਾ ਨਾਮ ਜਪੋ, ਸੁੱਖ ਸਾਰੇ ਮਿਲ ਨੀ ਜਾਣੇ ਸਾਨੂੰ।
ਹਾਂਜੀ-ਹਾਂਜੀ ਬਿਲਕੁਲ ਜੀ।
ਅਸੀਂ ਕਹਿੰਨੇ ਆ ਸਾਨੂੰ ਕੋਈ ਕੰਮ ਦੇਖੇ ਸਾਨੂੰ ਕੰਮ ਸਮਝਦੇ, ਅਸੀਂ ਕਿਹੜਾ ਕੰਮ ਕਰੀਏ। ਉਹ ਜਿਹੜਾ ਕੰਮ ਕਰਨਾ ਤੇ ਉਹ ਅਸੀਂ ਕਰ ਉਹ ਕਰਦੇ ਕੋਈ ਨੀ ਹੈਗੇ, ਪਰਮਾਤਮਾ ਨੇ ਕਿਹਾ ਨਾਮ ਜਪ। ਹਾਂ, ਪਰ ਹਾਂ ਉਹ ਕਹਿੰਨੇ ਤੂੰ ਨਾਮ ਜ ਤੇਰੇ ਪਿੱਛੇ-ਪਿੱਛੇ ਸੁੱਖਾਣ ਗਏ, ਤੇ ਅਸੀਂ ਪਾਲਦੇ ਹਾਂ ਬਈ ਹਾਂ ਸਾਨੂੰ ਕੋਈ ਕੰਮ ਮਿਲਦੇ। ਉਹ ਕਹਿੰਦੇ ਤੂੰ ਕੁੱਛ ਨਾ ਕਰ ਬਹਿ ਕੇ ਤੂੰ ਨਾਮ ਜਾਪਦਾ। ਠੀਕ ਹੈ ਨਾ, ਹਾਂਜੀ-ਹਾਂਜੀ ਕੋਈ ਗੱਲ।
ਇਹ ਕੀ ਬ